ਹੈਲੋ
ਹੈਲੋ
ਹੈਲੋ
ਹੈਲੋ
ਹੈਲੋ
ਆਵਾਜ਼, ਆਪ ਕੀ ਬਿਲਕਲ ਵੀ ਨਹੀਂ ਆ, ਰਹੀ ਹੈ ਬਿਲਕਲ ਵੀ
ਅੱਛਾ- ਅੱਛਾ
ਬਿਲਕੁਲ ਵੀ ਨਹੀਂ ਆ ਰਹੀ, ਬਿਲਕੁਲ ਵੀ ਬਹੁਤ ਜ਼ਿਆਦਾ ਬਰੇੇਕ ਹੈ, ਆਵਾਜ਼ਜ਼ਚ
ਉਹ ਕੀ ਹੋ ਗਿਆ।
ਦੁਬਾਰਾ ਕਰਢ ਲਓ ਤੁਸੀਂ, ਕਾਲ ਸਲਗ ਸੁਣਾਈ ਨਹੀਂ ਦਿੰਦੀ ਪਈ ਮੈਨੂੰ
ਬਿਲਕੁਲ ਵੀ ਆਵਾਜ਼, ਬਿਲਕੁਲ ਕਲੀਅਰ ਨਹੀਂ ਹੈਗਾ, ਕੀ ਕਹਿੰਦੇ ਮੈਂ ਉਹੈਨੂੰ, ਇੱਕ ਵੀ ਗੱਲ ਵਰਡ ਸਮਝਦੇ ਨਹੀਂ ਆ ਰਹਾ।
ਹੋ ਜਾਏ
ਚਲੋ ਠੀਕ ਹੈ, ਓਕੇ -ਓਕੇ ਕਰੋ ਆਪ ਕਰੋ, ਤੁਸੀਂ ਗੱਲ
ਅੱਜ ਕੀ -ਕੀ ਕੰਮ ਕੀਤਾ ਸਵੇਰ
ਅੱਜ ਹਾਲੇ ਤੱਕ ਨੂੰ ਕੁਛ ਨਹੀਂ ਕੀਤਾ, ਅਸੀਂ ਰਾਤੀ ਸੁ ਬਹੁਤ ਲੇਟ ਸੁੱਤੇ ਹਾਂ।
ਹਮ
ਹੈਲੋ
ਹਨਾ
ਸਮਝ ਹੀ ਨਹੀਂ ਲੱਗੀ।
ਮੈਂ ਕਿਹਾ ਜ਼ਿੰਦਗੀ ਹੋਰ ਹੈਲੋ
ਹੈਲੋ
ਹਾਂਜੀ
ਹਾਂਜੀ, ਆਵਾਜ਼ ਨਹੀਂ ਆਉਂਦੀ ਪਿਆ, ਤੁਹਾਡੀ ਬਿਲਕੁਲ ਵੀ ਬਿਲਕੁਲ ਵੀ ਸੀਿਰ ਉਹ ਉੱਪਰ ਗੁਜ਼ਰਦਾ ਪਿਆ, ਜੋ ਵੀ ਕਹਿੰਦੇ ਪਏ ਹੋ।
ਅੱਛਾ -ਅੱਛਾ ਫੜ ਲਓ। ਹਮ ਹੋਰ ਅੱਜ ਕੀ ਖਾਣਾ, ਪੀਣਾ।
ਹੁਣ ਜਦੋਂ ਸੋਣਾ ਹੈ, ਉਹਦੇ ਬਾਅਦ ਦੇਖਾਂਗੇ ਕੀ ਖਾਣਾ ਹੈ।
ਪਹਿਲੇ ਕੁਝ ਖਾ ਪੀ ਲਓ, ਫਿਰ ਸੋ ਜਾਓ, ਭੁੱਖੇ ਪੇਟ ਕਿੱਦਾਂ ਸੋਵੋਗੇ।
ਬਸ ਚਾਹ ਪੀਵਾਂਗੇ, ਫਿਰ ਸੋਜਵਾਂਗੇ, ਸਿਰ ਦਰਦ ਹੁੰਦੀ ਪਈੀ।
ਅੱਛਾ। ਮੱਗਾ ਏਕ ਚਾ ਪੀ ਲੋ
ਮੱਗਾ ਨੀ ਪੀਂਦੇ ਹੁ ਅਸੀਂ ਕੱਪ ਥੇਰਾ ਐ।
ਹਾਜੀ, ਹੈਂ, ਹਾਂਜੀ, ਨਈ ਕੱਪ ਦਾ ਕੀ ਵਾ
ਨਾ ਸਾਡਾ ਏ ਕੱਪ ਈ ਬੌਤ ਹੋ ਜਾਂਦਾ ਐ। ਈ ਕੱਪ ਸਵੇਰੇ ਦੇ ਈ ਕੱਪ ਥੋੜੀ ਜੀ, ਅ ਈਵਨੀਂਗ ਔਰ
ਹਾਂਜੀ?
ਸਈ ਨਾ,
ਲੋ ਹੈਲੋ।
ਮੈਂ ਕੀਸੇ ਨੂੰ ਲੱਗੇ ਵੀ ਨਾ ਕੀਸੇ ਬੰਦੇ ਨੇ ਚਾਅ ਪੀਤੀ ਆ।
ਬੰਦੇ ਨੇ ਚਾ ਪੀਣੀ ਕੋ ਬੰਦੇ ਪੈਂਦੇ ਕੱਪ ਚਾ ਪੀਂਦੇ ਨੇ ਮੱਗੇ ਪੀਂਦੇ
ਆਹਾਂ।
ਓ ਬੰਦੇਆਂ ਵਾਲੇ ਕੰਮ ਕਰਨ ਬੰ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
ਹਾਂਜੀ?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
ਨਈ ਚਾਅ ਦੀ ਤਾਂ ਮੈਂ ਬੜੀ ਸ਼ੌਕੀਨ ਆ ਗੀ ਆਂ ਲੇਕੀਨ ਮੈਂ ਮੱਗੇ ਨੀ ਪੀ ਸਕਦੀ ਮੈਂ ਈਕ ਵਾਰੀ ਈਕ ਦੀਨ ਚਾਰ-ਪੰਜ ਚਾਵਾਂ ਮੈਂ ਆਰਾਮ ਨਾਲ ਪੀ ਸਕਦੀ ਆਂ ਜੇ ਸਰਦੀ ਹੋਵੇ ਤਾਂ ਤਾਂ ਅੱਠ ਤੋਂ ਦਸ ਵੀ ਚੱਲਣਗੀਆਂ।
ਹਾਜੀ, ਏ ਤਾਂ ਮੱਕੇ ਤੋ ਵੀ
ਹੈਂ
ਏ ਤੇ ਮੱਕੇ ਤੋ ਵੀ ਉਤੇ ਸਾ ਸਵਾਲ ਚੱਲ ਗੇਆ ਏ
ਸਰਦੀਆਂ ਵੇਚ ਗਰਮੀਆਂ ਚ ਨਈ ਗਰਮੀਆਂ ਚ ਤਾਂ ਦੋ ਤੋਂ ਤੇਨ ਬਸ।
ਮੈਂ
ਧੁਆਡੀ ਆਵਾਜ਼ ਕੀਥੇ ਜਾਂਦੀ ਬਈ ਟਾਵਰਾਂ ਦੇ ਨੀਚੇ ਓ।
ਓ ਟਾਵਰ ਉਤੈ-ਉਤੇ ਜਾ ਰਏ।
ਟਾਵਰ ਓਤੋਂ ਦੀ ਉੱਡ ਕੇ ਤੇ ਨੀ ਚਲੇਆ ਕੀਦਰੇ।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
ਮੇ ਲੱਗਦਾ ਟਾਵਰ ਤੇ ਓਥੇ ਈ ਖੜੇ ਨੇ ਪਰ ਓ ਊਡ ਗਏ ਨੇ ਵੀਚੋਂ ਦੀ।
ਹਾਂ ਓ ਮੇਰੇ ਸੇਰ ਉੱਤੋਂ ਜਾ
ਹਾਂਜੀ-ਹਾਂਜੀ। ਹੋਰ ਦੱਸੋ ਅੱਜ ਤਾਂ ਮੇਰਾ ਛੋਲੇ ਭਟੂਰੇ ਖਾਣ ਤੋਂ ਮਨ ਕਰਦਾ ਪੇਆ ਐ।
ਹੂੰ, ਕੰਤਾ ਨਾ ਖੋ
ਹੂੰ।
ਏਦਾ ਨਾ ਕੋ ਤੁਸੀਂ ਦੇਖ ਡਕਾਲ ਲਿਆ।
ਕੀ ਕਹਿੰਦੇ ਪੇ ਓ?
ਮੈਂ ਤੁਸੀਂ ਏਦਾਂ ਨਾ ਕੋ
ਆਵਾਜ਼ ਨੀ ਤੁਹਾਡੀ ਬਿਲਕੁੱਲ ਵੀ ਆਂਦੀ ਪਈ ਸਾਨੂੰ ਅੱਜ ਤ ਬਸ ਕੀ ਦੱਸ
ਮੈਂ, ਮੈਂ ਤੁਸੀਂ ਤੇ ਡਕਾ
ਆਏ ਕਰੋ।
ਹੂੰ। ਛੋਲੇ ਭਟੂ
ਆਵਾਜ਼ ਬਿਲਕੁੱਲ ਵੀ ਕਲੀਅਰ ਨੀ ਐ।
ਹੂੰ, ਲੱਗਦਾ ਨੇਆ ਲੱਗਦਾ ਨੇਆ ਫੋਨ
ਕੁਝ ਤਾਂ ਦਿੱਕਤ ਹੈ ਤੁਹਾਡੇ
ਫੋਨ ਵੀ
ਫੋਨ ਵਿੱਚ ਨਈ ਕਰ ਸਕਦੇ ਐ ਦਿੱਕਤ ਕਿਉਂਕਿ ਫ਼ੋਨ ਵਿੱਚ ਹੋਏਗੀ ਤਾਂ ਹਰ ਕੋਲ 'ਤੇ ਓਏਗੀ ਐ ਕਿਸੇ ਇੱਕ ਕੋਲ ਅੱਜ ਤੋਂ ਇੱਕ ਕੱਲ ਹੋਇਆ ਸੀ ਕੁਛ ਥੋੜਾ ਜੇਆ।
ਹੈਂ।
ਟਾਵਰ ਦੀ ਦਿੱਕਤ ਹੈਗੀ ਏ। ਫੋਨ ਵਿੱਚ ਕੋਈ ਪ੍ਰੋਬਲਮ ਨੀ ਹੈਗੀ ਦਿੱਕਤ ਟਾਵਰਾਂ 'ਚ ਏ ਗੀ ਏ।
ਅੱਛਾ-ਅੱਛਾ ਮੈਂ ਕਹਿ ਰੇਆ ਸੀ ਮੈਨੂੰ ਪ੍ਰੋਬਲਮ ਏ।
ਨਈ-ਨਈ ਤੁਹਾਨੂੰ ਕੀ ਹੋਏਗੀ ਪ੍ਰੋਬਲਮ।
ਅੱਛਾ ਮੈਂ ਮਹਾ ਜੇ ਫੋਨ ਵੀ ਪ੍ਰੋਬਲਮ 'ਤੇ ਸੀ
ਹੈਲੋ
ਐਮ ਹਨਾ। ਹਰਾ।
ਹਾਂਜੀ।
ਮੈਂ ਮੇਰੇ ਹਨਾ।
ਹਾਂਜੀ ਆਵਾਜ਼ ਤੁਹਾਡੀ ਬੋ ਜਿਆਦਾ ਕੱਟਦੀ ਪੀ ਏ ਮੈਨੂੰ ਕੁਛ ਵੀ ਸਮਝ ਨੀ ਆਂਦਾ ਪਿਆ।
ਫੇਰ ਮੈਂ ਹਾਸੀ, ਮਜ਼ਾਕ ਦੇ ਸ਼ੌਕੀਨੀ
ਹੈਲੋ
ਮੈਂ ਹਾ ਹਾਸੀ, ਮਜ਼ਾਕ ਦੇ ਸ਼ੌਕੀਨ
ਹੂੰ ਓ ਤ ਮੈਂ ਹਾਂ।
ਹਾਂ
ਪਰ ਜੇਕਰ ਸਾਹਮਣੇ ਵਾਲੇ ਦੀ ਆਵਾਜ਼ ਨਾ ਆਏ ਫਿਰ ਕੀ ਕਰੀਏ ਅਸੀਂ।
ਮੈਂ
ਹੈਲੋ
ਮੈਂ ਹਾ ਹੋਰ ਸੁਣਾਓ।
ਹੋਰ ਸਭ ਵਧੀਆ।
ਛੱਡ ਦੋ ਬਿਸਤਰਾ ਛੱਡ ਦੋ ਹੁਣ
ਬਿਸਤਰਾ ਤਾ ਛੱਡੇ ਹੋਏ ਘੰਟਾ ਹੋ ਗਿਆ।
ਅੱਛਾ ਛੱਡ ਦੋ ਛੱਡ ਤਾ ਜਾਓ ਵਾਕ ਕਰੋ।
ਇੰਨੀ ਧੁੱਪ ਚ ਕਿੱਥੇ ਜਾਵਾਂ ਵਾਕ ਕਰਨ।
ਜੇਕਰ ਨੀਂਦਰ ਪੂਰੀ ਨਹੀਂ ਕੀਤੀ ਤਾਂ ਸਾਰਾ ਦਿਨ ਸਿਰਪੀੜ ਰਹਿੰਦੀ ਹੈ ਨਾ ਕੋਈ ਕੰਮ ਹੁੰਦਾ ਹੈ ਮੇਰੇ ਤੋਂ
ਦਸ ਵਜੇ
ਕੋਈ ਨਹੀਂ ਅਸੀਂ ਕਿਹੜਾ ਮੱਝਾਂ ਚਾਰਨੀਆਂ ਸੀਗੀਆਂ।
ਅੱਛਾ ਉਹ ਕਹਿੰਦੇ ਉਹ ਕਹਿੰਦੇ ਨੀ ਯ
ਗੱਲ ਸੁਣ ਹੈਂ
ਹਾਂਜੀ।
ਉਹ ਕਹਿੰਦੇ ਨੀ
ਦੁਬਾਰਾ ਰਿਪੀਟ ਕਰੋ।
ਰਾਂਝੇ ਨੇ ਬਾਰਾਂ ਸਾਲ ਮੱਝਾਂ ਚਰਈਆਂ।
ਹਾਂਜੀ ਹਾਂਜੀ।
ਤੇ ਉਹ ਕੀ ਕਿਉਂ ਚਰਾਈਆਂ।
ਬਿਲਕੁਲ ਸਹੀ ਕਹਿੰਦੇ ਪਏ ਓ ਤੁਸੀਂ
ਕੀ ਫ਼ਾਇਦਾ ਚਲੋ ਠੀਕ ਆ
ਚਲੋ ਫਿਰ ਮਿਲਦੇ ਹਾਂ ਜਲਦੀ।
ਠੀਕ।
ਕੱਲ ਕਰਦੇ ਹਾਂ ਫਿਰ